ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ
ਹੋਰ ਕਿਵੇਂ ਹੋ
ਬਸ ਵਧੀਆ
ਹੋਰ ਦੱਸੋ ਮੈਂ ਕਿਹਾ ਬੜੇ ਚਿਰ ਹੋ ਗਏ ਸੀ ਤੁਹਾਡੇ ਨਾਲ ਗੱਲ ਨਹੀਂ ਹੋ ਪਾਈ ਮੈਂ ਕਿਹਾ ਚਲੋ ਅੱਜ ਭੈਣ ਜੀ ਨੂੰ ਯਾਦ ਹੀ ਕਰਨ ਲਈ
ਹਾਂ ਮੈਂ ਵੀ ਯਾਦ ਕਰ ਹੀ ਰਹੀ ਸੀ ਵੀ
ਹਾਂਜੀ ਮੈਂ ਸੋਚ ਰੀ ਸੀ ਕਿ ਅਸੀਂ ਚਲੋ ਦਰਬਾਰ ਸਾਹਿਬ ਜਾੈਣ ਜਾਣ ਦਾ ਸੋਚ ਰਹੇ ਸੀ ਤੇ ਸੋਚਿਆ ਸੀ ਕਿ ਤੁਹਾਡੇ ਨਾਲ ਸਲਾਹ ਕਰ ਲਈਏ ਚੱਲੋਗੇ ਤੁਸੀਂ ਨਾਲ ਸਾਡੇ
ਹਾਂ ਤੇ ਕਦੋਂ ਜਾਣ ਦੀ ਸਲਾਹ ਬਣਾ ਰਹੇ ਹੋ।
ਇਹ ਅਗਲੇ ਸੰਡੇ ਨੂੰ। ਅਸੀਂ ਸੋ ਅਸੀਂ ਸੋਚਿਆ ਚਲੋ ਚੁੱ ਪੈਰਾ ਸੈਬ ਵੀ ਹੈਗਾ ਸੰਡੇ ਦਾ ਤੇ ਉੱਧਰ ਹੀ ਹੋਆਨੇ ਮੱਥਾ ਟੇਕ ਆਨੇ ਥੋੜਾ ਸ਼ੁਕਰੀਆ ਸ਼ੁਕਰਾਨਾ ਕਰ ਲੈਂਦੇ।
ਅੱਛਾ ਤੇ ਕੌਣ-ਕੌਣ ਜਾ ਰਿਹਾ ਹੈ।
ਬਸ ਮੇਰੀ ਫੈਮਿਲੀ ਹੋ ਜਾਏਗੀ ਭੈਣ ਜੀ ਤੁਹਾਡੀ ਫੈਮਲੀ ਉਹਦੇ ਨਾਲ ਪਾਜੀ ਹੋ ਜਾਣ
ਅੱਛਾ ਦੇਖੋ ਹੋਨ ਹੱਲੇ ਸਲਾਹ ਤੇ ਚ ਕਰਨੇ ਹਾਂ ਮੈਂ ਵੀ ਆਪਣੇ ਘਰ ਸਲਾਹ ਕਰਾਂਗੀ ਬੱਚਿਆਂ ਦੇ ਥੋੜ੍ਹੇ ਸਕੂਲ ਵਗੈਰਾ ਸਟਾਰਟ ਏ। ਕਲਾਸਿਸ ਵਗੈਰਾ ਉਸ ਹਿਸਾਬ ਨਾਲ ਛੁੱਟੀਆਂ ਲੈਣੀਆਂ ਪੈਣੀਆਂ ਨੇ।
ਹਾਂਜੀ-ਹਾਂਜੀ
ਹਮ ਕਹਿ ਬੱਚੇ ਵੀ ਕਹਿ ਰਹੇ ਸੀ ਚਲੋ ਬਈ ਹਾਂ ਬਈ ਹੋ ਕੇ ਆਨੇ ਹਾਂ ਦਰਬਾਰ ਸਾਹਿਬ ਬਹੁਤ ਟਾਈਮ ਦੇ ਗਏ ਨੀ।
ਹਾਂਜੀ-ਹਾਂਜੀ
ਹਮ, ਹੋਰ ਤੁਸੀਂ ਸੁਣਾਓ ਕਿਸ ਤਰ੍ਹਾਂ ਸਭ ਵਧੀਆ।
ਸਭ ਵਧੀਆ-ਵਧੀਆ ਜੀ।
ਹਮ ਤੇ ਜਾਨਾ ਕਿਸ ਤਰ੍ਹਾਂ ਹੈ ਕੌਣਸੀ ਟ੍ਰੇਨ ਤੇੇ ਜਾਨਾ ਹੈ।
ਅਸੀਂ ਸੋਚ ਰਹੇ ਹਾਂ ਕਿ ਕੈਬ ਕਰਕੇ ਮੈਂ ਸੋਚ ਰਹੀ ਸੀ ਕੈਬ ਕਰਕੇ ਚੱਲ ਜਾਈਏ।
ਅੱਛਾ ਹਮ-ਹਮ ਤੇ ਪਹਿਲੇ ਡਿਸਕਸ ਕਰ ਲਓ ਨਾ ਪਹਿਲੇ ਆਪਨ ਇੱਕ ਮੀਟਿੰਗ ਰੱਖ ਲੈਂਦੇ ਹਾਂ ਜਿਹਦੇ ਵਿੱਚ ਆਪਨ ਸਾਰਾ ਆਪਣਾ ਬਜਟ ਦੇਖਣਾ ਜ਼ਰੂਰੀ ਹੈ ਨਾ। ਕਿੰਨੇ ਦਿਨ ਉੱਥੇ ਸਟੇ ਕਰਨਾ ਹੈ ਕਿੱਥੇ ਸਟੇ ਕਰਨਾ ਕੌਣਸੇ ਹੋਟਲ ਤੇ ਰਹਿਣਾ ਯਾ ਕੌਣਜ ਧਰਮਸ਼ਾਲਾ ਕਿ ਸਰ ਕਿੱਧਰ ਰਹਨਾ ਹੈ। ਗੁਰਦੁਆਰੇ ਵਾਲੀ ਚ ਰਹਿਣਾ ਜਾਂ ਬਾਹਰ ਰਹਿਣਾ ਕਿੰਨੇ ਦਿਨ ਰਹਿਣਾ ਉੱਧਰ।
ਹਾਂਜੀ-ਹਾਂਜੀ ਤੁਸੀਂ ਮਾੜਾ ਜਿਨਾ ਭਾ ਜੀ ਨਾਲ ਗੱਲ ਕਰੋ।
ਹਮ ਹਮ
ਤੋਂ ਫਿਰ ਆਪਨ ਬੈਠ ਕੇ ਫਿਰ ਗੱਲ ਕਰਾਂਗੇ।
ਹਮ ਹਾਂ ਤੇ ਠੀਕ ਹੈ ਇਸਰਾ ਕਰਨੇ ਆ ਨਾ ਕਿ ਤਿੰਨ ਇੱਕ ਦੋ ਦਿਨ ਪਹਿਲੇ ਨਿਕਲਾਂਗੇ ਪਹਿਲੇ ਸਭ ਜਗਾ ਦਰਸ਼ਨ ਕਰ ਲਾਂਗੇ ਦਰਬਾਰ ਸਾਹਿਬ ਦੇ ਵੀ ਫੇਰ ਉਸ ਤੋਂ ਬਾਅਦ ਚੁੱਪ ਪੇਰਾ ਸੈਬ ਵੀ ਕਰ ਲਾਂਗੇ। ਹੋਰ ਹੀ ਆਪਨੇ ਆਸ ਪਾਸ ਕੋਈ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਮਿਲਨਾ ਹੋ ਜਾਏ।
ਹਾਂਜੀ-ਹਾਂਜੀ
ਇਸ ਟਾਈਪ ਨਾਲ ਆਪਾਂ ਨੂੰ ਪਲੈਨਿੰਗ ਬਣਾਣੀ ਪੈਂਨੀ ਹੈ।
ਹਾਂਜੀ ਉਹ ਬੱਚਿਆਂ ਨੂੰ ਵੀ ਥੋੜਾ ਉਹ ਦਿਖਾ ਦੇਵਾਂਗੇ ਨਾ।
ਹਾਂ ਬੱਚਿਆਂ ਨੇ ਵੀ ਨਹੀਂ ਦੇਖਿਆ ਗੁਰੂਆਂ ਦਾ ਹੂੰ, ਹੂੰ ਹੂੰ ਠੀਕ ਹੈ ਨਾ ਕਰੋ ਪਲੈਨਿੰਗ ਫਿਰ ਹਾਂ
ਹੋਰ ਮੈਂ ਕਹਿ ਰਹੀ ਸੀ ਕਿ ਮੌਸਮ ਕਿੱਦਾਂ ਦਾ ਚੱਲ ਰਿਹਾ।
ਹੋਈ ਦੀ ਏ ਉੱਧਰ ਵੀ ਬਹੁਤ ਗਰਮੀ ਹੋਣੀ ਹੈ ਹਾਲੇ ਤਾਂ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਇਸ ਕੈਨ ਦੇ ਮੌਸਮ ਬਹੁਤ ਰਹਿੰਦਾ ਹੈਗਾ।
ਹਮ-ਹਮ ਮੈਂ ਥੋੜਾ ਕੀ ਹਿਮਾਚਲ ਸਾਈਡ ਰਹਿੰਦੇ ਹਾਂ ਨਾ ਅਸੀ। ਉੱਧਰ ਬੜਾ ਮਤਲਬ ਬੜੀ ਠੰਢ ਪੈ ਰਹੀ ਸਾਡੇ ਵਾਲੇ ਇਲਾਕੇ ਚ ਬੜੀ ਠੰਡ
ਨਹੀਂ ਸਾਡੇ ਤਾ ਇੱਧਰ ਤਾਂ ਬਹੁਤ ਗਰਮੀ ਹੈਗੀ ਹੈ ਮਤਲਬ ਬਿਨਾਂ ਏਸਆ ਦਾ ਤੇ ਗੁਜ਼ਾਰਾ ਹੁੰਦਾ ਹੀ ਨਈ।
ਅੱਛਾ, ਅੱਛਾ ਤੇ ਮੈਂ ਕਹਿ ਰਹੀ ਸੀ। ਕਿ ਅਗਰ ਜੇ ਮੈਂ ਪਹਿਲਾਂ ਤੁਹਾਡੇ ਇੱਧਰ ਆਵਾਂਗੀ। ਫਿਰ ਜਾਵਾਂਗੀ ਤੇ ਕੁਛ ਮਤਲਬ ਕਿ ਪੂਰੀ ਬਾਹਾਂ ਵਾਲੇ ਕੱਪੜੇ ਦੀ ਲੋੜ ਤੇ ਨੀ ਪੈਣੀ ਨਾ?
ਨਹੀਂ, ਨਹੀਂ ਬਿਲਕੁਲ ਨਹੀਂ ਤੁਸੀਂ ਤਾਂ ਬਿਲਕੁਲ ਕੋਟਨ ਦੇ, ਬਿਲਕੁਲ ਇੱਕਦਮ ਪਤਲੇ, ਪਤਲੇ ਕੱਪੜੇ ਵੀ ਯੂ ਕਰੋਗੇ ਤਾਂ ਹੀ ਬਹੁਤ ਹੈਗਾ ਇਦਰ ਗਰਮੀ ਬਥੇਰੀ ਪਈਦੀ ਹੈ।
ਅੱਛਾ ਜੀ।
ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਗਰਮੀ ਹੈਗੀ ਇੱਧਰ। ਟੈਂਪਰੇਚਰ ਫੋਰਟੀ ਟੂ, ਫੋਰਟੀ ਥ੍ਰੀ ਚੱਲ ਰਿਹਾ। ਹੂੰ
ਬਾਰਸ਼ਾਂ ਵਗੈਰਾ ਨਹੀਂ ਹੋ ਰਹੀਆਂ ਅੱਜ?
ਬਾਰਿਸ਼ਾਂ ਹੁੰਦੀਆਂ ਨੇ। ਥੜੀ ਬਹੁਤ ਸ਼ਾਮੀ ਆਉਂਦੀ ਤੂਫਾਨ ਆਂਦੇ ਨੇ ਥੋੜੀ ਬਾਰਿਸ਼ ਹੁੰਦੀ ਐ। ਉਸ ਉਸ ਤੋਂ ਬਾਅਦ ਫਿਰ ਕੁਛ ਨੀ ਫਿਰ ਉਸਰਾ ਮੌਸਮ ਹੁਮਸ ਵਾਲਾ ਹੋ ਜਾਂਦਾ ਐ। ਦੂਸਰੇ ਦਿਨ ਹੱਦ ਤੋਂ ਜ਼ਿਆਦਾ ਗਰਮੀ ਹੋ ਜਾਂਦੀ ਐ।
ਅੱਛਾ ਭੈਣ ਜੀ। ਹੋਰ ਕੀ ਬਣਾਇਆ ਸੀ ਤੁਸੀਂ ਅੱਜ?
ਅਸੀਂ ਤੇ ਹੁਣ ਬਣਾਵਾਂਗੇ ਦੇਖੋ ਕੀ ਬਣਾਉਣਾ ਪੰਜਾਬੀਆਂ ਦੇ ਘਰ ਹੀ ਉਹ ਰਾਜਮਾ ਚੌਲ ਰੌਗੀ, ਚੌਲ ਇਸ ਤਰ੍ਹਾਂ ਹੀ ਕੁਛ ਬਣਦਾ ਹੈ ਕੜ੍ਹੀ ਚੌਲ।
ਹਾਂਜੀ, ਹਾਂਜੀ ਹੋਰ ਦੱਸੋ ਭੈਣ ਜੀ?
ਹੋਰ ਵਧੀਆ।
ਹੋਰ ਕੁਛ ਕੰਮ ਵਗੈਰਾ ਕਰ ਰਹੇ ਹੋ ਤੁਸੀਂ?
ਨਹੀਂ ਅੇ ਤਾਂ ਕੁਛ ਨਹੀਂ ਕਰ ਰਹੇ। ਬਸ ਘਰ ਦਾ ਹੀ ਕੰਮ ਚਾਲੂ ਐ।
ਟਾਈਮ ਹੀ ਨੀ ਲੱਗ ਪੈਂਦਾ ਚ ਫੇਰ ਨੇ ਫਿਰ ਘਰ ਦੇ ਕੰਮ ਹੀ ਖਤਮ ਨ ਹੁੰਦੇ ਬੰਦਿਆਂ ਦੇ।
ਹੂੰ ਤੰਗ ਕਰਦੇ ਹੋਨੇ ਨੇ ਬੱਚੇ
ਹਾਂ ਬੱਚੇ ਨੇ ਫਿਰ ਓਨਾਂ ਕੰਮ ਬਥੇਰਾ ਹੋ ਬੱਚਿਆਂ ਨੂੰ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ। ਅੱਜ-ਕੱਲ ਦੇ ਬੱਚਿਆਂ ਦਾ।
ਹਾਂਜੀ, ਹਾਂਜੀ
ਹਾਂ ਹੋਰ ਤੁਹਾਡੇ ਬੱਚਿਆਂ ਦਾ ਕੀ ਹਾਲ ਚਾਲ ਐ? ਭਾਜੀ ਵਗੈਰਾ ਲੱਗੇ ਦੇ ਨੇ ਕੰਮ ਕਾਜ?
ਹਾਂਜੀ, ਹਾਂਜੀ ਲੱਗੇ ਵੇ ਨੇ। ਉਹੀ ਮੈਨੂੰ ਕਹਿ ਰਹੇ ਸੀ ਕਿ ਚਲੋ ਕਿੱਥੇ ਘੁੰਮ ਫਿਰ ਆਨੇ ਆ। ਮੈਂ ਚਲੋ ਸਲਾਹ ਭੈਣ ਜੀ ਨੂੰ ਕਰ ਲਈਏ, ਜਦ ਇਕੱਲੇ ਤੇ ਦੇਖੋ ਜਾਇਆ ਨਈ ਜਾਂਦਾ। ਹੂੰ ਕਾਫੀ ਚਿਰ ਹੋ ਗਿਆ ਮੀਲੇ ਨਈ।
ਇਸ ਤਰ੍ਹਾਂ ਬੰਦਾ ਕਿ ਇੰਜੋਏ ਹੋ ਜਾਂਦਾ। ਇਕੱਲੇ ਜਾ ਕੇ ਫਿਰ ਉਸ ਤਰ੍ਹਾਂ ਇੰਜੋਏ ਨਹੀਂ ਹੋ ਪਾਦਾਂ।
ਹਾਂਜੀ, ਹਾਂਜੀ
ਦੋ ਚਾਰ ਜਣੇ ਰਹਿਣ ਨਾਲ ਤਾਂ ਥੋੜ੍ਹਾ ਚੰਗਾ ਲੱਗਦਾ ਐ। ਓਨੀ ਟਰੈਵਲ ਵੀ ਵਧੀਆ ਹੋ ਜਾਂਦੀ ਐ।
ਹਾਂਜੀ, ਹਾਂਜੀ ਬਾਕੀ ਤੁਹਾਡੀ ਹੋਰ ਪੁਛ ਲੈਣਾ ਤੁਹਾਡੀ ਭੈਣ ਭੂਣਾ ਕੋਲ।
ਹਾਂ ਮੈਂ ਪੁੱਛ ਲਾਂਗੀ ਸਾਡੇ ਇੱਧਰ ਹੈਗਾ ਮੈਂ ਸੋਚ ਰੀਆਂ ਬਈ ਤਿੰਨ-ਚਾਰ ਜਣੇ ਸਾਡੇ ਇੱਧਰ ਵੀ ਜਾਣ ਦਾ ਕਹਿ ਰਹੇ ਸੀਗੇ। ਚੁਪੈਰਾ ਸਾਹਿਬ ਕੱਟਣ ਦਾ। ਹੁਣ ਜਿਸ ਤਰ੍ਹਾਂ ਚੁਪਹਿਰਾ ਸਾਹਿਬ ਦੀ ਇੰਨੀ ਮਹਿਮਾ ਦੱਸੀ ਇਹ ਸਭ ਦਾ ਮਨ ਕਰਦਾ ਹੈ ਬੀ ਅਸੀਂ ਵੀ ਹੋ ਆਈਏ ਬਥੇਰੇ ਲੋਕਾਂ ਦੀਆ ਆਸਾ ਪੂਰੀਆਂ ਹੋ ਰਹੀਆਂ ਨੇ ਮੁਰਾਦਾਂ ਓਥੇ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਗੁਰਦੁਆਰੇ
ਹਾਂਜੀ ਭੈਣ ਜੀ ਸਹੀ ਗੱਲ ਐ।
ਸਾਰੇ ਕਹਿ ਰਹੇ ਸੀ ਜਾਣ ਦਾ। ਤੇ ਗਰਮੀ ਕਰਕੇ ਸਾਰੇ ਜਾ ਨੀ ਪਾ ਰਏ।
ਹੁਣ ਉਥੇ ਵੀ ਕਾਫ਼ੀ ਗਰਮੀ ਗਰਮੀ ਹੈਗੀ ਹੈ ਫਿਰ ਉਹ ਕੋਈ ਗਰਮੀ ਇੰਨੀ ਬਰਦਾਸ਼ਤ ਕਰ ਪਾਉਂਦਾ ਕੋਈ ਨਹੀਂ ਕਰ ਪਾਉਂਦਾ
ਸਹੀ ਗੱਲ ਏ ਸਹੀ
ਉਸ ਹਿਸਾਬ ਨਾਲ ਸਭ ਨੂੰ ਦੇਖਣਾ ਪੈਂਦਾ ਫਿਰ ਕੁਛ ਲੇਡੀਜ਼ਾਂ ਨੇ ਕੁਛ ਥੋੜੀ ਬਜ਼ੁਰਗ ਵੀ ਨੇ ਫਿਰ ਉਹਨਾਂ ਦਾ ਵੀ ਸੋਚ ਕੇ ਜਾਣਾ ਪਏਗਾ ਉਹ ਵੀ ਕਹਿ ਰਹੀਆਂ ਸਨ ਅਸੀਂ ਜਾਣਾ ਚੁਪੈਰਾ ਸਾਹਿਬ ਸਪੈਸ਼ਲ ਉ ਤੇ ਚੁਪੈਰਾ ਸਾਹਿਬ ਵਾਸਤੇ ਕਹਿ ਰਹੀਆਂ ਸਨ ਚੁਪੈਰਾ ਸਾਹਿਬ ਚੁਪੈਰਾ ਪਰ ਉੱਧਰ ਸਪੈਸ਼ਲ ਨਹੀਂ ਜਾ ਵਾਂਗੇ ਨਾ ਹੁਣ ਅਗਰ ਆਪਾਂ ਲੋਕ ਜਾਵਾਂਗੇ ਤਾਂ ਆਪ ਆਪਣੀ ਫੈਮਲੀ-ਫੈਮਲੀ ਜਾਵਾਂਗੇ
ਹਾਂਜੀ-ਹਾਂਜੀ ਫਿਰ ਕੀ ਫਿਰ ਬੱਚਿਆਂ ਦੇ ਸਕੂਲ ਖੁੱਲ ਜਾਣਗੇ ਫਿਰ ਬਾਅਦ ਦੀ ਟਾਈਮ ਨਹੀਂ ਮਿਲੇ
ਟਾਈਮ ਨੀ ਮਿਲਦਾ ਫਿਰ ਬੱਚੇ ਵੀ ਬਿਜ਼ੀ ਹੋ ਜਾਣਗੇ ਅਸੀੇ ਵੀ ਬਿਜ਼ੀ ਹੋ ਜਾਵਾਂਗੇ ਫਿਰ ਸਮੇਂ ਲੱਗ ਪੈਂਦਾ ਜੇ ਹੂ ਆਸ ਪਾਸ ਦਾ ਏਰੀਆ ਵੀ ਦੇਖ ਲੰਗਰ
ਹਾਂਜੀ-ਹਾਂਜੀ ਉੱਧਰ ਤਰਨ ਤਾਰਨ ਸਾਹਿਬ ਹੈ ਕਿੰਨੇ ਵੇ ਟਾਲਾ ਸਾਹਿਬ ਹੈਗੇ
ਟਾਹਲਾ ਸਾਹਿਬ ਉਧਰ ਹੈ ਪੋਵਿੰਦ ਸਾਹਿਬ ਵੀ ਉੱਧਰ ਹੀ ਪੈਂਦਾ ਹੈ ਹਾਂ
ਹਾਂਜੀ-ਹਾਂਜੀ
ਉੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈਗਾ ਨਾ
ਹਾਂਜੀ-ਹਾਂਜੀ ਬਾਬਾ ਟੈਹਲਾ ਦੇ
ਹਾਂ-ਹਾਂ
ਤੇ ਉੱਧਰ ਵੀ ਇਹ ਚੱਲ ਦੇਵਾਂਗੇ ਕੀ ਕਹਿੰਦੇ ਨੇ ਆਪਣਾ ਕੀ ਨਾਮ ਸੀ ਉਹ ਬਾਬਾ ਬੁੱਢਾ ਸਾਹਿਬ
ਹਾਂ ਸਬ ਜਾਵਾਂਗੇ ਤੇ ਸਾਰੀ ਜਗਾ ਹੀ ਹੋ ਕੇ ਆਵਾਂਗੇ ਫਿਰ ਬਦਾ ਬਾਰ ਬਾਰ ਥੋੜੀ ਨਾ ਨਿਕਲਿਆ ਜਾਂਦਾ ਘਰੋਂ ਦੀ ਅਰੇ ਉਹ ਬੱਚੇ ਕਹਿ ਰਹੇ ਸੀਗੇ ਬਾਰਡਰ ਦੇਖਣਾ ਹਾਂ ਬਾਗਾ ਬੋਰਡਰ ਵੀ ਦੇਖਾਵਾਂਗੇ ਕੋਲ ਹੀ ਤਾਂ ਹੈਗਾ ਹੈ
ਤੇ ਕਹਿ ਰਹੇ ਸੀ ਕਿ ਇਹ ਨਾ ਬੱਚੇ ਕੀ ਚਲੋ ਦੇਖਾਂਗੇ ਮੈਂ ਕਿਹਾ ਚਲੋ ਚੱਲਾਂਗੇ ਫਿਰ
ਹਾਂ-ਹਾਂ ਸਹੀ ਹੈ ਨਾ ਬੱਚੇ-ਬੱਚੇ ਵੀ ਹੋ ਜਾਣਗੇ ਤੇ ਬੱਚਿਆਂ ਨੂੰ ਵੀ ਇੱਕ ਕੰਪਨੀ ਮਿਲ ਜਾਏਗੀ ਬਈ ਬੱਚੇ ਆਪਣਾ ਇੰਜੋਏ ਕਰਨਗੇ ਅਸੀਂ ਆਪਣਾ ਦੇਖਾਂਗੇ
ਹਾਂਜੀ-ਹਾਂਜੀ
ਕੁਛ ਬੰਦਾ ਸ਼ੋਪਿੰਗ ਵੀ ਕਰ ਲੈਂਦਾ ਹਾਂ ਬਹੁਤ ਅੱਛੇ ਮਿਲਦੇ ਨੇ ਪੰਜਾਬ ਦੀ ਤੇ ਫਿਰ ਅਲੱਗ ਹੀ ਗੱਲ ਹੈਗੀ ਨਾ ਫਿਰ ਉੱਧਰ ਦਾ ਤੇ ਕੱਪੜਾ ਅੱਜ ਕੱਲ ਜੋ ਨਆ ਪੈਟਰਨ ਉੱਧਰ ਹੀ ਮਿਲੇਗਾ ਨਆ ਡਿਜ਼ਾਇਨ ਪੰਜਾਬ ਦਾ ਔਰ ਦੂਸਰੇ ਪਾਸੇ ਤਾਂ ਫਿਰ ਉਹ ਹੀ ਪੁਰਾਣੇ ਡਿਜ਼ਾਇਨ ਨੇ ਕੋਟਨ ਦੇ ਕੱਪੜੇ ਹੋ ਗਏ ਆ ਕੁਛ
ਹਾਂ ਸਹੀ ਗੱਲ ਹੈ ਭੈਣ ਜੀ ਉੱਧਰ ਤਾਂ ਵਧੀਆ ਵੇ ਬਹੁਤ ਅੱਛਾ ਰਵੇਗਾ ਉੱਧਰ ਥੋੜੇ ਆਸ ਪਾਸ ਲਾਗੇ ਵੀ ਸਾਡੇ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਘਰ ਵੀ ਤੁਹਾਨੂੰ ਲੈ ਚੱਲਾਂਗੀ
ਹਾਂ ਚੱਲਾਂਗੇ ਨਾ ਜ਼ਰੂਰ ਚਲਾਂਗੇ
ਹਾਂਜੀ ਬਾਕੀ ਉਧਰ ਖਾ ਪੀਹ ਲਵਾਂਗੇ ਜੋ ਵੀ ਕੁਛ
ਹਾਂ ਉੱਦਰ ਤੇ ਖਾਨ ਦੀ ਤੇ ਚੰਪਾ ਵਗੈਰਾ ਜ਼ਾਦਾ ਈ ਹਾਂ
ਹਾਂ ਹੁਨ ਤੇ ਬਸ ਇਹ ਹੈ ਕਿ ਹੁਨ ਤੁਆਡੇ ਨਾਲ ਮਿਲਾਂਗੇ। ਫਿਰ ਦੇਖਾਂਗੇ ਆਣ ਵੇਲੇ ਕੋਈ ਸਲਾਹ ਬਾਨ ਗਈ ਤੇ ਤੁਆਡੇ ਇੱਦਰ ਆ ਜਾਵਾਂਗੇ ਭੈਣ ਜੀ
ਹਾਂਜੀ ਤੁਸੀ ਠੀਕ ਹੈ ਨਾ ਤੁਸੀਂ ਕਰ ਲੋ ਸਲਾਹ ਫੇਰ ਮੈਨੂੰ ਦੱਸੋ ਨਾਲ ਆਪਣੀ ਜਿਤਨੇ ਵੀ ਆਪ ਆਪਨਾ ਗਰੁੱਪ ਹੈਗਾ ਹੈ, ਉਹਨਾਂ ਦੇ ਬੱਚੇ ਕਿੰਨੇ ਨੇ? ਕੀ ਕਰਨਾ ਹੈ? ਕਿਸ ਤਰ੍ਹਾਂ ਜਾਨਾ ਹੈ?
ਹਾਂਜੀ -ਹਾਂਜੀ।
ਕਿੰਨੇ ਦਿਨ ਦਾ ਸਟੇਅ ਵਗੈਰਾ ਹੈਗਾ ਉ ਸਭ ਥੋੜਾ ਵੇਖ ਲੋ
ਹਾਂਜੀ- ਹਾਂਜੀ, ਉ ਭੈਣ ਜੀ ਮੈਂ ਕਹਿ ਰਹੀ ਸੀ ਤੁਸੀਂ ਭਾਜੀ ਨਾਲ ਵੀ ਗੱਲ ਕਰ ਲੈਨਾ ਨਾ ਫਿਰ ਬਾਅਦ
ਹਾਂ ਉਹ ਮੈਂ ਭਾਜੀ ਨਾਲ ਗੱਲ ਕਰਕੇ ਤੁਹਾਨੂੰ ਦੱਸਾਂਗੇ ਅਗਰ ਭਾਜੀ ਨੂੰ ਹੋਇਆ ਤੇ ਉ ਵੀ ਚੱਲਣਗੇ ਅਗਰ ਨਈ ਗਏ ਤੇ ਫਿਰ ਫਿਰ ਬ ਮੈਂ ਬੱਚਿਆਂ ਨਾਲ ਚਲੀ ਜਾਂਗੀ
ਹਾਂਜੀ-ਹਾਂਜੀ ਠੀਕ ਹੈ ਜੀ।
ਕਿਉਂਕਿ ਉ ਕੰਮ ਕਾਰ ਵਾਲੇ ਬੰਦੇ ਫਿਰ ਨੀਜ ਨਿਕਲ ਕੇ ਹੁੰਦਾ ਨਾ ਫਿਰ
ਹਾਂਜੀ ਹਾਂਜੀ, ਕੰਮ ਲੱਗੇ ਦੇਨੇ ਪਾਜੀ
ਹੋਰ ਤੁਆਡੇ ਬੱਚੇਆਂ ਦਾ ਕੀ ਹਾਲ ਚਾਲ ਏ?
ਬਸ-ਬਸ, ਸਭ ਵਦੀਆ ਚੜ੍ਹਦੀ ਕਲਾ।
ਚਲੋ ਵਦੀਆ ਕਿਰਪਾ ਬਾਬਾ ਜੀ ਦੀ।
ਹਾਂਜੀ।
ਹੂੰ
ਹਾਂਜੀ ਉ ਬਾਕੀ ਦੇਖ ਲੈਨਾ ਕਦੀ ਤੁਆਡੀ ਸਾਸ ਵਗੈਰਾ ਬਈ ਚੱਲੇ ਤੇ ਨਾਲ ਲੈ ਚੱਲਣਾ ਆਪਨ ਨੂੰ ਤੇ ਸਿਫ ਬੰਦੇ ਚਾਈਦੇ ਨੇ ਕਿ ਸੰਗਤ ਜਿੰਨੀ ਜ਼ਿਆਦਾ ਹੋਏਗੀ ਉੱਨੀ ਵਦੀ ਦੀਆਂ ਰੌਣਕ ਲਗੇ
ਹੂੰ ਰੋਨਕ ਕੇ ਨਾਲੇ ਫੇਰ ਉ ਆਪਨੀ ਫੈਮਿਲੀ ਜਾਂਦੀ ਫਿਰ ਉ ਇੱਕ ਅਲੱਗ ਹੀ ਵਦੀਆ ਮਾਹੌਲ ਬਨ ਜਾਂਦਾ।
ਹਾਂਜੀ- ਹਾਂਜੀ, ਉਹ ਨਾਲੇ ਫੇਰ ਤੁਆਨੂੰ ਪਤਾ ਬੁਜ਼ੁਰਗਾਂ ਨੂੰ ਕਿੰਨੇ ਲੈ ਕੇ ਜਾਨਾ?
ਹਾਂ ਕਿੰਨੇ ਲੈ ਜਾਣਾ ਆਪਨ ਹੀ ਲੈ ਜਾਂਗੇ। ਕੋਈ ਨੀ ਚੱਲ ਦੇਨਗੇ ਉ ਵੀ ਚੱਲ ਦੇਨਗੇ ਉਨਾਂ ਦੀ ਵੀ ਤਿਆਰੀ
ਹਾਂਜੀ-ਹਾਂਜੀ
ਹੁੰ ਤੁਸੀਂ ਵੀ ਤਿਆਰ ਕਰਾ ਲੈਨਾ ਆਪਨੀ ਮਾਤਾ ਜੀ ਨੂੰ।
ਹਾਂਜੀ ਹਾਂਜੀ ਸਾਡੀ ਮਾਤਾ ਜੀ ਤੇ ਇੱਕ ਪੈਰ ਤੇ ਖੜੇ ਦੇ ਨੇ।
ਅੱਛਾ, ਚਲੋ ਵਦੀਆ ਇੱਕ ਪੈਰ ਤੇ ਈ ਖੜੇ ਰੈਨਾ ਚੀਦਾ ਏ। ਅਇਓ ਜੀ ਜਗਾ ਤੇ ਜਾਣ ਆਸੇ ਤੇ ਨਾ ਕਰਨੀ ਨੀ ਚਾਈਦੀ। ਜਾਨਾ ਚਾਈਦਾ ਹੈ ਫੇਰ ਉਹ ਇਤਿਹਾਸਿਕ ਜਗ੍ਹਾ
ਕੇ ਦੋ ਉ ਤੇ ਸਭ ਜਗ੍ਹਾ ਕਹਿ ਦਿੰਦੇ ਨੇ ਮੈਂ ਤਯਾਰ ਆ
ਚਲੋ ਅੱਛੀ ਗੱਲ ਹੈ।
ਹਜੇ ਤੇ ਮਾਤਾ ਜੀ ਪੇਕੇ ਗਏ ਦੇ ਨੇ। ਹਾਂਜੀ
ਚਲੋ ਵਦੀਆ ਏ। ਮਾਤਾ ਜੀ ਨੂੰ ਖੋ ਘੁੰਮਦੇ ਰੋ ਵਦੀਆ ਮਨ ਲੱਗੇਆ ਰੇਂਦਾ ਜੀਅ ਲੱਗਿਆ ਰੇਨਦਾ
ਸਈ ਗੱਲ ਚਲੋ ਭੈਣ ਜੀ ਜੀ ਸਤਿ ਸ੍ਰੀ ਅਕਾਲ ਫਿਰ ਮਿਲਨੇ ਆ।
ਹਾਂਜੀ, ਭੈਣ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ। ਮੰਮੀ